ਹੈਲੋ।
ਹੈਲ, ਹੈਲੋ।
ਹੈਲੋ?
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਨੇ?
ਹਾਂਜੀ ਠੀਕ ਹੈ।
ਤੁਹਾਡੀ ਆਵਾਜ਼ ਬਹੁਤ ਘੱਟ ਆਉਂਦੀ ਪਈ ਹੈ।
ਅੱਛਾ, ਹ ਹੁਣ ਆਈ ਏ?
ਹਾਂਜੀ ਹਾਂਜੀ ਹੁਣ ਆਉਂਦੀ ਪਈ ਆ। ਹੋਰ ਕੀ ਹਾਲ ਨੇ?
ਹਾਂਜੀ ਠੀਕ ਹੈ। ਤੁਸੀਂ ਸੁਣਾਓ ਆਪਣੀ
ਹਾਂਜੀ ਹਾਂਜੀ ਮੈਂ ਵੀ ਵਧੀਆ। ਹੋਰ ਕੀ ਕਰਦੇ ਪਏ ਸੀ?
ਕੁਛ ਵੀ ਨਹੀਂ ਬਸ ਬੈਠੇ ਹੋਏ ਸੀ, ਹੁਣੇ ਫਰੀ ਹੋਏ ਸੀ।
ਹਾਂਜੀ?
ਹੁਣੇ ਫਰੀ ਹੋ ਕੇ ਬੈਠੇ ਆਂ।
ਅੱਛ, ਅੱਛਾ-ਅੱਛਾ, ਹੋਰ ਨਾਸ਼ਤਾ ਪਾਣੀ ਹੋ ਗਿਆ?
ਹਾਂਜੀ ਹੋ ਗਿਆ, ਕੰਮ ਵਾਲੀ ਆਉਂਦੀ ਨੀ ਪਈ ਤਿੰਨ-ਚਾਰ ਦਿਨ ਹੋ ਗਏ ਨੇ।
ਅੱਛਾ, ਕਿਉ?
ਅਤੇ ਹਾਂ ਪਤਾ ਨਹੀਂ ਕੀ ਗੱਲ ਏ, ਉਹ ਆਉਂਦੀ ਨਹੀਂ ਪਈ, ਫੋਨ ਵੀ ਸਵਿੱਚ ਚੋਫ ਏ ਉਹਦਾ। ਕਦੀ ਕਹਿੰਦੀ, ਪਹਿਲੇ ਕਹਿੰਦੀ ਸੀ ਮੈਂ ਮੇਰੀ ਤਬੀਅਤ ਠੀਕ ਨੀ ਹੈ। ਤੇ, ਹੁਣ ਫੋਨ ਨਹੀਂ ਚੁੱਕਦੀ ਪਈ। ਪਤਾ ਨੀ ਕੀ ਗੱਲ ਏ ਆਉਂਦੀ ਨੀ ਪਈ ਤਿੰਨ ਦਿਨ ਹੋ ਗਏ ਨੇ। ਹੁਣ ਸਾਰਾ ਕੰਮ ਆਪ ਆਪਣੇ ਆਪ ਕਰਨਾ ਪੈਂਦਾ ਏ।
ਹਾਂ, ਇਹ ਕੰਮ ਵਾਲੀਆਂ ਤੇ ਤੰਗ ਕਰਤੀਆਂ ਹੀ ਨੇ।
ਹਾਂ।
ਦੋ ਦਿਨ ਆਉਣਗੀਆਂ, ਚਾਰ ਦਿਨ ਦੀ ਛੁੱਟੀਆਂ ਕਰਨਗੀਆਂ। ਸਭ ਕੰਮ ਵਾਲੀਆਂ ਦਾ ਇਹੀ ਹਾਲ ਹੈ। ਸਾਡੀ ਵੀ, ਸਾਡੀ ਵੀ ਐਵੇਂ ਈ ਕਰਦੀ ਏ, ਬਿਨਾਂ ਦੱਸੇ ਛੁੱਟੀ ਕਰ ਲੈਂਦੀ ਏ, ਫੋਨ ਵੀ ਸਵਿਚ ਓਫ ਕਰ ਦਿੰਦੀ ਹੈ। ਨਾ ਦੱਸ ਦੀ ਏ। ਬੰਦਾ ਅਗਰ ਦੱਸ ਕੇ ਚਲਾ ਜੇ ਫਿਰ ਉਹੀ ਹੁੰਦਾ ਨਾ ਕਿ ਕਰ ਲੈਂਦਾ
ਕਰ ਲੈਂਦਾ ਬੰਦਾ ਫੇਰ ਓਈ ਨਾ ਵੇਟ ਕਰਦੇ ਓਏ ਸਾਰਾ ਕੰਮ ਹੀ ਲੇਟ ਹੋ ਜਾਂਦਾ ਹੈ। ਉਹਨਾਂ ਦੀ ਵੇਟ ਕਰਦੇ ਰਹੋ ਆਉਂਦੀਆਂ ਹੈ ਨਹੀਂ, ਤੇ
ਮੈਨੂੰ ਤੇ ਹੁਣ ਆਦਤ ਵੀ ਨੀ ਹੈਗੀ ਭਾਂਡੇ ਮਾਂਜਣ ਦੀ, ਜਦੋਂ ਛੁੱਟੀ ਮਾਰਦੀ ਹੈ ਨਾ ਬੜਾ ਗੁੱਸਾ ਚੜਦਾ।
ਹਾਂ ਉਹੀ ਹੈ ਨਾ, ਕੋ ਕੋਈ ਵੀ ਕੰਮ ਹੋਵੇ ਫੇਰ ਆਦਤ ਨੀ ਰਹਿੰਦੀ ਨਾ ਹੁਣ ਸਾਨੂੰ ਮੈਂ ਸਫਾਈਆਂ ਕਰਾਉਦੀ, ਮੈਨੂੰ ਸਫਾਈਆਂ ਨ
ਹਾਂ। ਉਹੀ ਨਾ ਅਗਰ ਜਿਵੇਂ ਅਗਲੇ ਦਿਨ ਨਹੀਂ ਆਉਣਾ ਤੇ ਬੰਦਾ ਰਾਤੀ ਥੋੜੇ ਬਹੁਤੇ ਧੋ ਲੈਂਦਾ ਹੈ। ਹੁਣ ਸਵੇਰੇ ਬਹੁਤ ਭਾਂਡੇ ਹੋ ਜਾਂਦੇ ਨੇ।
ਹਾਂ।
ਬਹੁਤ ਤੰਗ ਕੀਤਾ ਹੈ, ਸਾਡੇ ਕੰਮ ਵਾਲੀ ਤੇ ਬਹਾਨੇ ਵੀ ਬੜੇ ਅਜੀਬ-ਅਜੀਬ ਜੇ ਮਾਰਦੀ ਹੈ।
ਹਮ, ਹਾਂ ਇਹ ਲੋਕ ਝੂਠ ਤੇ ਬੋਲ ਹੀ ਲੈਂਦੇ ਨੇ ਬਥੇਰਾ, ਇਹਨਾਂ ਨੂੰ ਕੋਈ ਡਰ ਥੋੜ੍ਹੀ ਹੁੰਦਾ। ਜਿਹੜਾ ਮਰਜ਼ੀ, ਅਸੀਂ ਕੋਈ ਜਾਣਦੇ ਥੋੜ੍ਹੀ ਆਂ ਇਹਨਾਂ ਨੂੰ, ਕੀ ਕਹਿੰਦੀਆਂ ਪਈਆਂ, ਕਿ, ਕਿਹੜਾ ਝੂਠ ਬੋਲਦੀਆਂ
ਹਾਂ, ਝੂਠ ਤੇ ਮੈਂ ਕਹਿਨੀ ਆਂ, ਇਹਨਾਂ ਦੀ ਜ਼ੁਬਾਨ ਤੇ ਭਰਿਆ ਹੋਇਆ।
ਹਾਂ।
ਹੋਰ ਤੁਸੀਂ ਮੰਨੋਂਗੇ, ਆਏਗੀ ਸਾਡੇ ਮਹੱਲੇ'ਚ ਜਿਵੇਂ ਆਂਦੀ ਐ, ਨਾ
ਹੂੰ
ਫਿਰ ਦੋ ਘਰ ਦੇ ਕਰਜੇਗੀ, ਤੇ ਦੋ ਘਰ ਛੱਡ ਜੇਗੀ। ਤੇ ਫਿਰ, ਸਾਨੂੰ ਪਤਾ ਤੇ ਲੱਗ ਹੀ ਜਾਏਗਾ ਨਾ।
ਹਾਂ।
ਹੁਣ ਸਾਡੇ ਨਾਲ ਵਾਲੇ ਘਰ ਈਚ ਆਜੇਗੀ, ਹੋਰ ਇੱਕ-ਅੱਧੇ ਝੋ ਚਲੇ ਜੇਗੀ, ਹੁਣ ਇਹਨੂੰ ਲੱਗਦਾ ਸਾਨੂੰ ਪਤਾ ਨੀ ਲੱਗ ਰਿਹਾ, ਕਿਉਂਨੀ ਪਤਾ ਲੱਗੇਗਾ ਸਾਨੂੰ ਬਈ।
ਪਤਾ ਤੇ ਲੱਗ ਹੀ ਜਾਇਗਾ, ਬਾਹਰ ਨਿਕਲੇਗੀ ਤੇ ਐ ਥੋੜ੍ਹੀ ਏ, ਕੋਈ ਤਾਂ ਤੋਂ ਆ ਜਾਏਗੀ, ਬਾਹਰ ਜਾਏਗੀ ਤੇ ਸੜਕ ਤੋਂ ਹੀ ਨਾ ਗਲੀ'ਚੋਂ ਹੀ ਨਿਕਲੇਗੀ।
ਘਰ ਦੇ ਈ ਬੰਦਿਆਂ ਦੇ ਕੰਮ ਕਰਦੀ ਏ, ਤੇ ਤੁਹਾਨੂੰ ਨੀ ਪਤਾ ਲੱਗੇਗਾ।
ਹਾਂ।
ਅਸੀਂ ਪੁੱਛ ਹੀ ਲੀਂਨੇ ਆਂ, ਆਈ ਨਹੀਂ ਉਹ। ਕਹਿੰਦੀ, ਹਾਂ ਆਈ ਸੀ। ਦੱਸੋ, ਫਿਰ ਮੈਂ ਅਗਲੇ ਦਿਨ ਇਹਨੂੰ ਕਿਹਾ, ਕਿ, ਤੂੰ ਆਈ ਕਿਉਂ ਨਹੀਂ? ਤੂੰ ਆਈ ਸੀ ਦੂਜੇ ਘਰ ਇੱਚ ਤੇ ਤੂੰ ਆਈ ਸੀ ਤੇ, ਕਹਿੰਦੀ ਐ ਕਿ ਨਹੀਂ, ਮੈਂ ਤੋ ਨਹੀਂ ਆਈ ਥੀ, ਫਿਰ ਉਪਰੋਂ ਹੋਰ ਝੂਠ।
ਹਾਂ, ਮੁੱਕਰ ਜਾਂਦੀਆਂ ਨਾ, ਮੁੱਕਰ ਜਾਂਦੀਆਂ ਨੇ। ਕੀ ਇਹਨਾਂ ਨਾਲ ਬੰਦਾ, ਮੱਥਾ ਲਾਏ ਫਿਰ।
ਹਾਂ, ਤੇ ਤੁਹਾਡੀ ਸਫ਼ਾਈ ਵਾਲੀ ਵੀ ਐਵੇਂ, ਲਾਈ ਹੋਏ ਤੁਸੀਂ ਸ? ਸਫਾਈ ਵਾਲੀ, ਲਾਈ ਹੋਈ ਏ?
ਸਫਾਈ ਵਾਲੀ ਲਗਾਈ ਹੋਈ ਏ, ਸਿਰਫ ਸਫਾਈ ਹੀ ਕਰਾਂਦੀ ਹਾਂ ''ਮੈਂ।
ਅੱਛਾ-ਅੱਛਾ, ਪੂਰਾ ਘਰ ਸਾਫ਼ ਕਰਾਉਂਦੇ ਓ?
ਹਾਂ, ਪੂਰਾ।
ਅੱਛਾ-ਅੱਛਾ। ''ਮੈਂ ਪੂਰਾ ਘਰ ਨੀ ਸਾਫ਼ ਕਰਾਂਦੀ। ''ਮੈਂ ਕਮਰੇ ਨੀ ਕਰਾਂਦੀ।
ਅੱਛਾ-ਅੱਛਾ।
ਹਾਂ, ਕਮਰੇ ਨੀ ਕਰਾਂਦੀ, ਮੈਂ ਕਮਰੇ ਹਾਂ। ਕਮਰਿਆਂ'ਚ ਨਹੀ ਅਸੀਂ ਵਾੜਦੇ, ਕੰਮ ਵਾਲੀਆਂ।
ਅੱਛਾ-ਅੱਛਾ।
ਕੁਛ ਨੀ ਪਤਾ ਲੱਗਦਾ, ਮੰਨੂ ਨੂੰ ਨੀ ਵਿਸ਼ਵਾਸ ਹੁੰਦਾ ਕੰਮ ਵਾਲੀਆਂ ਤੇ ਨਾ।
ਸਹੀ ਗੱਲ ਐ, ‌ਹਾਂ, ਵਿਸ਼ਵਾਸ ਸੌ ਚੀਜ਼ ਪਈ ਹੁੰਦੀ ਏ, ਜਿਸ ਤਰ੍ਹਾਂ
ਉਹੀ, ਕਿੰਨਾ ਕੁਛ ਪਿਆ ਹੁੰਦਾ ਕਮਰਿਆਂ ਵਿੱਚ। ਅਲਮਾਰੀਆਂ ਨੂੰ ਵੀ ਕਦੀ ਅਸੀਂ ਤਾਲੇ ਨੀ ਲਾਂਦੇ, ਫਿਰ ਓਹਨਾਂ ਦੇ ਪਿੱਛੇ-ਪਿੱਛੇ ਪਿੱਛੇ ਥੋੜੀ ਘੁੰਮਦੇ ਰ੍ਹਵਾਂਗੇ, ਨਾਲੇ ਛੋਟੇ-ਛੋਟੇ ਕਮਰੇ ਹੁੰਦੇ ਨੇ, ਸਵੇਰੇ ਸਾਫ਼ ਹੋ ਜਾਂਦੇ ਨੇ। ਖੁਦ ਹੀ।
ਹਾਂ, ਸਹੀ ਗੱਲ ਹੈ, ਵੈਸੇ।
ਹਾਂਜੀ, ਹੋਰ ਕੀ ਬਣਾਇਆ ਤੁਸੀਂ?
ਚਲੋ, ਅਸੀਂ ''ਮੈਂ ਬਣਾਏ ਸ ਅਸੀਂ, ਅੱਜ ਸਵੇਰੇ ਅਰਬੀ‌।
ਅਰਬੀ ਬਣਾਈ ਸੀ? ਅੱਛਾ। ਅਰਬੀ, ਕਿਵੇਂ ਬਣਾਂਦੇ ਓ ਤੁਸੀਂ?
ਅਰਬੀ ਨੂੰ ਅਸੀਂ ਨਾ, ਕੱਟ ਅ ਧੋ, ਛਿੱਲਕੇ ਚੰਗੀ ਤਰ੍ਹਾਂ ਤੇ ਕੱਟ ਲੈ ਅਸੀਂ ਪਹਿ ਪਹਿਲੇ ਛਿੱਲਦੇ ਆ, ਫਿਰ ਅਰਬੀ ਨੂੰ ਕੱਟਦੇ ਆਂ। ਗਿੱਲੀ ਕਰਨ ਤੋਂ ਪਹਿਲੇ ਈ, ਕਿਉਂਕਿ ਇਹ ਅਰਬੀ ਨਾ ਫਿਸਲਦੀ ਏ।
ਹਾਂ।
ਤੇ ਐ ਫਿਰ, ਪਹਿਲੇ ਹੀ ਸੁੱਕੀ ਛਿੱਲ ਲਈ ਦੀ ਏ ਤੇ, ਫਿਰ ਇਹਨੂੰ ਕੱਟ ਲਈਦਾ। ਇੰਜੇ ਈ। ਹਾਂ ਤੇ ਫਿਰ ਨਮਕ ਲਗਾ ਕੇ ਥੋੜ੍ਹੀ ਦੇਰ ਰੱਖ ਦਿੰਦੇ ਆਂ।
ਅੱਛਾ।
ਫਿਰ-ਫਿਰ ਧੋ ਲੈਂਣੇ ਆਂ ਏਨੂੰ।
ਅੱਛਾ, ਅੱਛਾ।
ਹਾਂ ਫੇਰ ਨਾਂ ਇਨੂੰ ਅਸੀਂ ਤੇਲ ਚ ਤਲ ਲੈਂਦੇ ਆਂ, ਮੈਂ ਤਾਂ ਕੁੱਕਰ ਵਿੱਚ ਹੀ ਬਣਾਣੀ ਆਂ ਕਿਉਂਕਿ ਗਲਦੀ ਨਈਂ ਏ ਅਰਬੀ। ਛੋਟਾ ਜਿਹਾ ਕੂਕਰ ਲਿਆ ਆ ਮੈਂ।
ਅੱਛਾ ਤੇ ਅ ਤੱਲਕੇ ਨਈਂ ਬਣਾਂਦੇ।
ਤਲ ਕੇ ਬਣਾਂਦੇ ਆਂ, ਪਹਿਲੇ ਇੱਕ ਅਰਬੀ ਪਾ ਦਿੰਣੀ ਆਂ, ਸਭ ਤੋਂ ਪਹਿਲੇ ਹਿੰਗ ਪਾ ਕੇ ਕੁ ਕੂਕਰ ਇੱਚ ਤੇਲ ਪਾ ਕੇ ਅਤੇ ਮੈਂ ਹਰ ਅਰਬੀ ਪਾਣੀ ਆਂ ਪਹਿਲੇ। ਫਿਰ ਅਰਬੀ ਥੋੜ੍ਹੀ ਜਿਸ ਤਰ੍ਹਾਂ ਗੋਲਡਨ ਗੋਲਡਨ ਹੋ ਜਾਂਦੀ ਐ, ਫਿਰ ਵਿੱਚ ਮੈਂ ਪਿਆਜ਼ ਪਾ ਦਿੰਦੀ ਆਂ ਲਸਣ, ਪਿਆਜ਼। ਨਮਕ, ਮਿਰਚ, ਹਲਦੀ। ਪਾ ਕੇ ਫੇਰ ਥੋੜ੍ਹੀ ਦੇਰ ਤਲਦੀ ਰਹਿੰਦੀ ਇਹਨੂੰ ਫੇਰ ਜ਼ਰਾ ਜਿੰਨਾ ਅੱਧੀ ਕੜਛੀ ਪਾਣੀ ਪਾ ਕੇ ਫਿਰ ਕੁੂੱਕਰ ਬੰਦ ਕਰ ਦਿੰਦੀ ਆਂ।
ਅੱਛਾ ਫੇਰ ਤ ਨਈਂ ਉਹ ਤੇ ਹੋ ਜਾਂਦੀ ਏ ਉਹਨੂੰ ਮੈਂ ਤੇ ਸਿਰਫ ਤਲਦੀ ਆਂ ਅੱਛੇ ਨਾਲ ਉਹਨੂੰ, ਤਲ ਕੇ ਫੇਰ ਮੈਂ ਤੇ ਤੜਕਾ ਲਾ ਦਿੰਣੀ ਆਂ।
ਅੱਛਾ, ਨਈਂ ਸਾਡੀ ਤੇ ਗਲ ਦੀ ਨੀਂ ਮੈਂ ਜਿੰਨੀ ਵਾਰ ਲਿਆਈ ਆਂ ਅਰਬੀ ਪਤਾ ਨੀਂ ਕਹਿੰਦੇ ਨੇਂ ਕਚਾਲੂ ਵਾਲੀ ਆ ਜਾਂਦੀ ਏ ਵਿੱਚ
ਨਈਂ ਮੇਰੀ ਤੇ, ਮੇਰੀ ਤੇ ਹਮੇਸ਼ਾ ਹੀ ਤਲ, ਮੈਂ ਤੇ ਤਲ ਕੇ ਈ ਬਣਾਣੀ ਆਂ ਔਰ ਬਹੁਤ ਵਧੀਆ ਤੱਲ ਜਾਂਦੀ ਐ।
ਅੱਛਾ। ਤੇ ਮੈਂ ਸਵੇਰੇ ਮੈਨੂੰ ਜਲਦੀ ਹੁੰਦੀ ਐਨਾਂ, ਜਾਣਾ ਹੁੰਦਾ ਬੱਚਿਆਂ ਨੇਂ। ਤੇ ਫਿਰ ਮੈਂ ਕੂੱਕਰ ਵਿੱਚ ਈ ਫਟਾਫਟ ਬਣਾ ਲੈਂ ਬੜੀ ਵਧੀਆ ਬਣ ਜਾਂਦੀ ਐ। ਤੇਲ ਵਾਲੀ ਬਣਦੀ ਪਾਣੀ ਨਹੀਂ ਹੁੰਦਾ ਵਿੱਚ
ਤੇਲ ਵਾਲੀ ਬਣਦੀ ਐ, ਵਧੀਆ ਬਣਦੀ ਏ ਅਰਬੀ।
ਨਈਂ ਇਹ ਵਾਲੀ ਵੀ ਸਹੀ ਬਣ ਜਾਂਦੀ ਐ ਇਹਦੇ ਵਿੱਚ ਮੈਂ ਮਤਲਬ ਪਹਿਲੇ ਕੱਟ-ਕੁੱਟ ਕੇ ਧੋ ਕੇ ਨੂਨ ਲਾ ਕੇ ਦਸ-ਪੰਦਰਾਂ ਮਿੰਟ ਰੱਖ ਕੇ ਤੇ ਫੇਰ ਉਹਨੂੰ ਨਾਂ ਮੈਂ ਤੱਲ ਲੈਂਣੀ ਆਂ ਅੱਛੇ ਨਾਲ ਜਿਵੇਂ ਅ ਆਲੂ ਨਈਂ ਤਲਦੇ
ਹਾਂ, ਹਾਂ, ਹਾਂ ਖੁੱਲ੍ਹੇ ਤੇਲ ਇੱਚ।
ਖੁੱਲੇ ਤੇਲ ਵਿਚ ਹਾਂ, ਵਧੀਆ ਨਾਲ। ਤੱਲ ਲੈਂਣੀ ਆਂ, ਫਿਰ ਹਲਕੇ-ਹਲਕੇ ਜੜਿਆ ਦਿਖ ਜਾਂਦੀ ਹੈ ਜਦੋਂ ਹੋ ਜਾਂਦੀ ਐ।
ਹਂ
ਤੇ ਫੇਰ ਉਸ ਤੋਂ ਬਾਅਦ ਇੱਕ ਸਾਈਡ ਮੈਂ ਤੜਕਾ ਲਾ ਲੈਂਣੀ ਆਂ, ਲਸਣ, ਪਿਆਜ, ਟਮਾਟਰ ਦਾ। ਦਹੀਂ ਪਾ ਲੈਂਣੀ ਆਂ, ਹਾਂ ਤੇ ਫਰ ਬਸ ਅਰ ਬੀ ਮਿਕਸ ਕਰ ਦਿੰਣੀ ਆਂ, ਬਣ ਜਾਂਦੀ ਐਵੇਂ।
ਸਹੀ ਗੱਲ ਏ, ਆਪਣਾ ਆਪਣਾ ਤਰੀਕਾ ਹੁੰਦਾ ਬਣਾਉਣ ਦਾ।
ਹਾਂ ਉਹੀ ਸਭ ਦਾ ਆਪਣਾ ਆਪਣਾ ਸਾਬ ਹੁੰਦਾ ਬਣਾਣ ਦਾ। ਹੋਰ ਕੀ ਕਰਦੇ ਪਏ ਸੀ।
ਹਾਂ, ਕੁਛ ਵੀ ਨੀਂ ਬਸ
ਸੋਚਦੀ ਪੀ ਸੀ ਆਹ ਬਜ਼ਾਰ ਜਾਣ ਵਾਸਤੇ। ਤੇ ਤਾਂ ਤੁਹਾਨੂੰ ਮੈਂ ਫੋਨ ਕੀਤਾ ਸੀ। ਤੇ ਬੀ ਤੁਹਾਨੂੰ ਮੈਂ ਫੋਨ ਤਾਂ ਕੀਤਾ ਸੀ, ਵੀ ਬਾਜ਼ਾਰ ਜਾਣ ਵਾਸਤੇ।
ਅੱਛਾ ਬਜ਼ਾਰ ਜਾਣਾ ਤੁਸੀਂ
ਤੇ ਸ਼ਾਮੀ ਕੋਈ ਇਹੀ ਉਹ ਰਸੋਈ ਦਾ ਕੋਈ ਸ਼ੋਪਿੰਗ ਮੈਂ ਕਰ ਆਈ ਹੈ ਕਰੋਕਰੀ ਵੇਖ ਲਈਏ ਕੋਈ
ਅੱਛਾ ਅੱਛਾ
ਮੈਂ ਕਿਹਾ ਅਗਰ ਤੁਸੀਂ ਫਰੀ ਹੋ ਤਾਂ ਚੱਲਣਾ ਨਾਲ
ਹਾਂ ਮੈਂ ਚੱਲ ਲਾਂਗੀ ਤੁਸੀਂ ਆ ਜਾਣਾ ਇੱਧਰ ਆ ਜਾਣਾ ਮੇਰੀ ਸਾਈਡ ਆ ਜਾਣਾ ਮੈਂ ਚੱਲ ਲਵਾਂਗੀ
ਹਾਂ ਹਾਂ ਠੀਕ ਹੈ।
ਹਾਂ ਦੱਸ ਦਿਨ ਹੈ ਨਾ ਮੈਨੂੰ ਕਿਸ ਦਿਨ ਆਓਗੇ।
ਹਾਂ ਹਾਂ ਠੀਕ ਹੈ।
ਹਾਂ ਮੰਗਲਵਾਰ ਤੇ ਬਾਜ਼ਾਰ ਬੰਦ ਹੁੰਦਾ ਕੱਲ੍ਹ ਤੇ ਬੰਦ ਹਾਂ ਤੇ ਤੁਸੀਂ ਆਪਣਾ ਆ ਜਾਣਾ ਮਨਦਾ ਕਿਸੇ ਨਾ ਕਿਸੇ ਵੀ ਟਾਈਮ ਆ ਜਾ ਵੈਸੇ ਤਾਂ ਸ਼ਾਮੀ ਚੱਲਾਂਗੇ ਧੁੱਪ ਹੁੰਦੀ ਹੈ ਬਹੁਤ
ਹਾਂ ਹਾਂ ਸ਼ਾਮੀ ਠੀਕ ਰਹੇਗਾ ਆਪਾਂ ਛੇ ਵਜੇ ਨਾਲ ਹੀ ਜਾਇਆ ਜਾਂਦਾ ਬਾਜ਼ਾਰ 'ਤੇ ਬੜੀ ਧੁੱਪ ਹੁੰਦੀ
ਬਹੁਤ ਧੁੱਪ ਹੁੰਦੀ ਹੈ ਬਹੁਤ ਜਿਆਦਾ ਧੁੱਪ ਹੈਗੀ ਹੈ ਧੁੱਪ ਟਲ ਜਾਏਗੀ ਨਾ ਤਾਂ ਚੱਲਾਂਗੇ ਘੰਟਾ ਹੀ ਲੱਗਦਾ ਵੈਸੇ ਵੀ ਬਾਜ਼ਾਰ ਵਿਚ ਜ਼ਿਆਦਾ ਟਾਈਮ ਨਹੀਂ ਲੱਗਦਾ।
ਹਾਂ ਹਾਂ ਹਾਂ ਤੁਸੀਂ ਐਕਟੀਿਵਾ ਚਲਾ ਲੈਂਦੇ ਹੋ ਨਾ? ਤੇ ਤੁਹਾਡੀ ਐਕਟੀਿਵਾ ਤੇ ਹੀ ਚੱਲਾਂਗੇ।
ਹਾਂਜੀ, ਹਾਂਜੀ ਕੋਈ ਨੀ ਤੂਸੀ ਆ ਜਾਨਾ ਹਾਂਜੀ, ਹਾਂਜੀ।
ਹਾਂ, ਆ ਜਾਨਾ ਤੂਸੀ ਮਨੂੰ ਅ ਇਕ ਇਕ ਦਿਨ ਪੈਲੇ ਦਾੱਸ ਦੇਨਾ ਫੇਰ ਮੈਂ ਰੋਟੀ, ਰੂਟੀ ਬਨਾ ਲਾਂਗੀ ਨਾ ਅਪਨੀ, ਟਾਈਮ ਨਾਲ ਹਨਾ
ਠੀਕੈ, ਠੀ
ਹਾਂ, ਹੋਰ ਘਾਰ ਸਬ ਠੀਕ?
ਹਾਂਜੀ, ਸਬ ਠੀਕ ਏ, ਹੋਰ ਤੂਆਡੇ ਘਾਰ ਸਬ ਠੀਕ ਨੇ?
ਹਾਂਜੀ, ਹਾਂਜੀ ਸਾਡਾ ਬਾੱਸ ਉਪਰ ਮਕਾਨ ਬਨਦਾ ਪੇਆ ਸਾਡਾ ਤੇ ਬਸ ਓਦੇ ਖਲੇਰੇਆਂ ਇਚ ਈ ਹੈਗੇ ਆਂ।
ਅੱਛਾ, ਹਾਂ ਮੈਨ ਪਤਾ ਲਗੇਆ ਸੀ ਬਈ ਤੂਆਡਾ ਉਪਰ ਬੰਦਾ ਪੇਆਵੇ
ਹਾਂ, ਬੋਤ ਮਿੱਟੀ ਆਂਦੀ ਪੀਏ।
ਹਾਂ, ਬਸ ਮਿਸਤਰੀ ਲਾੱਗ ਜਨ ਨਾ ਘਾਰ ਬੜਾ ਖਲੇਰਾ ਪੈ ਜਾਂਦਾ ਏ ਹਰ ਜਗਾ ਤੇ ਮਿੱਟੀ, ਮਿੱਟੀ ਕੀਰਕ
ਸਬ ਜਗਾ ਹਾਂਜੀ, ਹਾਂਜੀ ਸਬ ਜਗਾ ਮਿੱਟੀ, ਮਿੱਟੀ। ਛੁਟੀ ਹੋਈ ਦੀ ਏ ਬੋਤ ਵਾਰ ਝਾੜੂ ਮਾਰਨਾ ਪੈਂਦਾ ਸਾਨੂੰ ਦਿਨ ਚ ਹੂਨ।
ਹੂੰ
ਹਾਂ ਚਲੋ ਆਣਾ ਫਿਰ ਤੁਸੀਂ ਹੈਾ ਹਾਂ ਚਲੋ ਹਾਂਜੀ। ਹਾਂਜੀ ਹਾਂਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ।